ਹ ਵਧੀਆ, ਤੂੰ ਸੁਣਾ।
ਵਧੀਆ
ਹੋਰ ਡਿਸਕਸ ਕਰਦੇ ਹਾਂ, ਅਸੀ ਟੋਪਿਕ।
ਹਮ।
ਮੈਂ ਡਿਸਕਸ ਕਰੂੰ।
ਕਰਲੋ।
ਪੰਜਾਬੀ ਵਿੱਚ ਰੱਖੜੀ ਦਾ ਇੱਕ ਵਰਦਾ, ਇੱਕ ਵੱਡਾ ਟੋਪਿਕ ਹੈ ਰੱਖੜੀ ਭੈਣ- ਭਰਾ ਦੇ ਪਿਆਰ ਦਾ ਇੱਕ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ, ਰੱਖੜੀ ਨੂੰ ਰੱਖੀਆਂ ਬੰਧਨ ਵੀ ਆਖਦੇ ਹਨ। ਸਾਊਣ ਮਹੀਨੇ ਦੇ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ, ਇਹ ਤਿਉਹਾਰ ਭੈਣ ਭਰਾ ਦੇ ਅਟੂਟ ਰਿਸ਼ਤੇ ਦਾ ਪ੍ਰਤੀਕ ਹੈ। ਕਹਾਣੀ, ਸਭ ਤੋਂ ਪੁਰਾਣੀ ਕਹਾਣੀ ਰਾਣੀ ਕਰਮਾਮਤੀ ਤੇ ਹਨੂਰ ਦੀ ਹੈ ਜਦੋਂ ਗੁਜ ਗੁਜਰਾਤ ਦੇ ਸੁਲਤਾਨ ਨੇ ਮੇਵਾੜ ਤੇ ਹਮਲਾ ਕੀਤਾ ਤੇ ਰਾਣੀ ਨੇ ਰੱਖੜੀ ਭੇਜੀ। ਰਾਣੀ ਨੇ ਆਪਣੀ ਭਾਈ ਮਲਾਈ ਇੱਕ ਰਖੜੀ ਭੇਜੀ ਬੈਣ ਮਨ ਕੇ ਫੋਨ ਲੈ ਕੇ ਰਾਣੀ ਦੇ ਆਖਿਆ ਦੂਜੀ ਕਹਾਣੀ ਵਿੱਚ ਦੋਪਤੀ ਤੇ ਕਿਸ਼ਨ ਦੀ ਹੈ, ਜਦੋਂ ਕਿਸ਼ਨ ਜੀ ਦੀ ਉਂਗਲੀ ਕੱਟੀ ਗਈ, ਤਾਂ ਉਹਦੀ ਭੈਣ ਨੇ ਉਹਦੇ ਹੱਥ ਵਿੱਚ ਆਪਣੀ ਚੁੰਨੀ ਨੂੰ ਕੱਟ ਕੇ ਉਹਦੀ ਉਂਗਲੀ ਵਿੱਚ ਉਹਦੇ ਹੱਥ ਵਿੱਚ ਇੱਕ ਆਪਣੀ ਚੁੰਨੀ ਨਾਲ ਉਹ ਬੰਦਿਆ, ਜਿਸਨੂੰ ਰੱਖੜੀ ਦਾ ਤਿਉਹਾਰ ਵੀ ਆਖਦੇ ਹਨ। ਇਸ ਘ ਨਾਂ ਨੂੰ ਸੰਬੋਧਿਤ ਕਰਦੇ ਹੋਏ ਰੱਖੜੀ ਦਾ ਤਿਉਹਾਰ ਮੰਨਿਆ ਜਾਂਦਾ ਹੈ। ਪੰਜਾਬ ਵਿੱਚ ਭੈਣ ਭਰਾ ਭਰਾ ਦੇ ਇਸ ਤਿਉਹਾਰ ਨੂੰ ਬਹੁਤ ਹੀ ਪ੍ਰਮੁੱਖ ਮੰਨਿਆ ਜਾਂਦਾ ਹੈ। ਸਵੇਰੇ ਭੈਣ-, ਭਰਾ ਨਾ ਧੋ ਕੇ, ਅਤੇ ਤਿਆਰ ਹੋ ਕੇ, ਥਾਲੀ ਵਿੱਚ ਰੱਖੜੀ, ਰੋਲੀ ਚਾਵਲ, ਦੀਆ ਅਤੇ ਮਿਠਾਈਆਂ ਰ ਰਦੇ ਹਨ। ਅਤੇ ਪਹਿਲੀ ਬਰਾਤ ਦੇ ਸਮੇਂ ਤੇ ਤਿਲਕ ਕਰਦੇ ਹਨ। ਅਤੇ ਭੈਣ
ਭੈਣ ਵੱਲੋਂ ਭਾ, ਭਰਾ ਨੂੰ ਰੱਖੜੀ ਬੰਨਣ ਦਾ ਤਿਓਹਾਰ ਬੜਾ ਹੀ ਚਾ ਨਾਲ ਮਨਾਏਆ ਜਾਂਦਾ ਏ ਹਰ ਸਾਲਸ ਸਾਵਣ ਦੇ ਮਹੀਨੇ ਦੇ ਪੂਰਨਮਾਸ਼ੀ ਵਾਲੇ ਦਿਨ ਮਨਾਏਆ ਜਾਂਦਾ ਹੈ। ਰੱਖੜੀ ਦੇ ਕਈ ਦਿਨ ਪਹਿਲਾਂ ਬਾਜ਼ਾਰ ਵਿੱਚ ਕਈ ਕਾਰ ਦੀਆਂ ਸੁੰਦਰ ਸ ਵਾਂ ਦਿਖਣੀ ਸ਼ੁਰੂ ਹੋ ਜਾਂਦੀ ਹੈ, ਰੱਖੜੇਆਂ ਦੇ ਤੇਓਾਰ ਵੱਖ- ਵੱਖ ਦਾਂ ਵਿੱਚ ਆਪਣੇ ਆਪ ਤੀ ਰਿਵਾਜ਼ ਅਨੁਸਾਰ ਮਨਾਇਆ ਜਾਂਦਾ ਹੈ। ਪਰ ਰੱਖੜੀ ਵਾਲੇ ਦਿਨ ਭੈਣ ਦੀ, ਇਹ ਖ਼ੁਸ਼ੀ ਦਾ ਦਾ ਭਾਂਗ, ਆਪਣੇ ਭਰਾ ਦੀ ਬਹਾ ਬਹੁਤ ਬਣਦੇ ਹਨ। ਅਤੇ ਭਰਾ। ਉਸਦੇ ਬਦਲੇ, ਆਪਣੇ ਭੈਣ ਦੀ ਰੱਖਿਆ ਕਰਨ ਦਾ ਵਚਨ ਦਿੰਦੇ ਹਨ।
ਅਤੇ ਉਹਨਾਂ ਨੂੰ ਗਿਫਟ ਵੀ ਦਿੰਦੇ ਹਨ।
ਅੱਜ ਦੇ ਸਮੇਂ ਵਿੱਚ ਭੈਣ ਭਰਾ ਵੱਲ ਰੱਖੜੀ ਬਣਨ ਦੇ ਬਦਲੇ, ਭਰਾ ਭੈਣ ਨੂੰ ਕੀਮਤ ਚੀਜ਼ ਦਾ ਉਪਹਾਰ ਵਜੋਂ ਦਿੰਦੇ ਹਨ। ਰੱਖੜੀ ਦੇ ਤਿਉਹਾਰ ਨਾਲ, ਕਈ ਕਥਾਵਾਂ ਪ੍ਰਚਲਿਤ ਹਨ। ਮਹਾਭਗਤ ਕਾਲੇ ਅਕਾਲ ਨੇ, ਅ ਭਗਤ ਅਹ ਭਗਤਵਾਨ ਪੁਰਾਣ ਅਨੁਸਾਰ ਮੰਨਿਆ ਜਾਂਦਾ ਹੈ ਕਿ ਕਿਸੇ ਸਮੇ ਵਿੱਚ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੇ ਬਾਹ ਦੇ ਕੋਈ ਸੱਟ ਲੱਗੀ ਸੀ ਤੇ ਕਾਫ਼ੀ ਖੂਨ ਵਗ ਲੱਗਿਆ ਤਾਂ ਉਹਨਾਂ ਦੇ ਮੌਜੂਦ ਨੇ, ਉਸਨੂੰ ਸਮੇਂ ਆਪਣੀ ਸਾੜੀ ਦੇ ਪਲ ਦਾ ਟੁਕੜਾ ਪਾੜ ਕੇ, ਵਗਦੇ ਹੋਏ ਖੂਨ ਤੋਂ ਬੰਨਿਆ ਅਤੇ ਕੱਪੜਾ ਪਹਿਨਣ ਤੋਂ ਤੁਰੰਤ ਬਾਅਦ ਹੀ ਖੂਨ ਵਗਣਾ ਬੰਦ ਹੋ ਗਿਆ। ਇਸ ਦੇ ਬਦਲੇ ਕ੍ਰਿਸ਼ਨ ਜੀ ਨੇ ਉਹਨਾਂ ਨੂੰ ਦੀ ਰੱਖਿਆ ਕਰਨ ਦਾ ਵਚਨ ਦਿੱਤਾ।
ਹਮ
ਭਰਾ ਸਭ ਅ ਭਰਾ, ਭਰੀ ਸਭਾ ਵਿੱਚ ਜਦੋਂ ਦੋਵਾਂ, ਦੋਵਾਂ ਨੂੰ ਨੰਗਾ, ਅਹ ਨਗਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਸਾਡੇ ਦਿੱਲੀ ਨਾਂ ਦੇ ਟੁਕੜੇ ਬਦਲੇ ਪਤਾ ਕਿ ਕਿੰਨੀ ਲੰਬੀ ਸਾ ਸੰਡ ਕਰਦ ਕੇ ਦੋਵਾਂ ਦੀ ਲਾ ਲਾਜ ਬਚਾਈ ਸੀ।
ਹਾਂ
ਇਹ ਹੋਰ ਕਥਾ ਅਨੁਸਾਰ
ਇਸ ਵਿੱਚ ਭੈਣ ਭਾਈ ਨੂੰ ਰੱਖੜੀ ਬੰਧ ਕੇ ਅਤੇ ਉਸਦਾ ਮੂੰਹ ਮਿੱਠਾ ਕਰਵਾਉਂਦੀ ਹਨ। ਅਤੇ ਕੋਈ ਭੈਣ ਭਰਾ ਅਗਰ ਦੂਰ ਹੋਵੇ ਤਾਂ ਭੈਣਾਂ ਟਾਕ ਵਿੱਚ ਰੱਖੜੀਆਂ ਵੇਚਦੀ ਹਨ ਅਤੇ ਭਾਈ ਖੁਸ਼ੀ ਨਾਲ ਆਪਣੇ ਆਪ ਹੀ ਰੱਖੜੀ ਬੰਨਦੇ ਇਹ ਤਿਉਹਾਰ ਸੇ ਬੈਣ ਭਾਈਆਂ ਦਾ ਨਹੀਂ ਹੁੰਦਾ ਇਹ ਤਿਉਹਾਰ ਨੂੰ ਮੂੰਹ ਬੋਲੇ ਬੈਣ ਭਾਈ ਵੀ ਮਨਾਉਦੇ ਹਨ ਅਤੇ ਇਸ ਦਾ ਤਿਉਹਾਰ ਬਹੁਤ ਹੀ ਆਸਥਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਇਸ ਤਿਉਹਾਰ ਵਿੱਚ ਭਾਈ ਬਹਿਣ ਦੀ ਸੁਰ ਚਾਦਾ ਵਚਨ ਕੀਤਾ ਜਾਂਦਾ ਹੈ ਅਤੇ ਮਹਿੰਗੇ ਮਹਿੰਗੇ ਗਿਫਟ ਦਿੱਤੇ ਜਾਂਦੇ ਹਨ। ਹਨ। ਇ ਤਿਉਹਾਰ ਬਹੁਤ ਹੀ ਖੁਸ਼ੀ ਨਾਲ ਮਨਾਇਆ ਜਾਂਦਾ
ਸਕਦੇ ਹੋ ਮੇਰੇ ਭਾਈ ਫੋਨ ਆ
ਨਹੀਂ ਘਾਟ
ਪੁੱਛ ਰਹੀ ਮੈਂ ਕਰ ਸਕਦੀ ਹ
ਨਾ ਨਹੀਂ ਨਹੀਂ
ਫੋਨ ਪੇ ਕਰਦੇ ਤੇ ਪਚੱਲ ਇਤਨਾ ਤੂੰ ਬੋਲ ਮੈਂ ਕਰ ਬਾਤ
ਇਹ ਰੱਖੜੀ ਦਾ ਤਿਉਹਾਰ ਬਹੁਤ ਹੀ ਪ੍ਰਮੁੱਖ ਮੰਨਿਆ ਜਾਂਦਾ ਹੈ ਇਸ ਦੇ ਵਿੱਚ ਰੱਖੜੀ ਨਾਲ ਹੀ ਸਭੀ ਬਹਿਣ ਭਾਈ ਅਤੇ ਗੜੀ ਪੜੋਸ ਮੁਹੱਲੇ ਦੇ ਤੇ ਭੈਣ ਭਰਾ ਰੱਖ ਖੜੀ ਮਨਾਉਂਦੇ ਹਨ ਇਸ ਤਿਉਹਾਰ ਦੀ ਆਪਣੀ ਹੀ ਇੱਕ ਇੱਕ ਪ੍ਰਚਲਿਤ ਕਥਾ ਹੈ ਇਹ ਤਿਉਹਾਰ ਨੂੰ ਇਹ ਤਿਉਹਾਰ ਰੱਖਿਆ ਬੰਧਨ ਵੀ ਆਖਦੇ ਹਨ ਇਹ ਸਾਵਣ ਮਹੀਨੇ ਦੀ ਪੂਰਨਮਾਸ਼ੀ ਵਿੱਚ ਮਨਾਇਆ ਜਾਂਦਾ ਹੈ ਇਸ ਤਿਉਹਾਰ ਵਿੱਚ ਸਭੀ ਲੋਕ ਸਭ ਲੋਕ ਇਸ ਇਕਤਰਿਤ ਹੁੰਦੇ ਹਨ ਅਤੇ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਰੱਖੜੀ ਦਾ ਤਿਉਹਾਰ ਬਹੁਤ ਹੀ ਸ਼ੁਭਕਾਰ ਮੰਨਿਆ ਜਾਂਦਾ ਹੈ ਇਹ ਤਿਉਹਾਰ ਆਸਥਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ
ਬਾਜ਼ਾਰ ਵਿੱਚ ਰੱਖੜੀਆ ਕਾਫ਼ੀ ਤਰ੍ਹਾਂ ਦੀਆਂ ਹੁੰਦੀਆਂ ਹਨ
ਰੱਖੜੀ ਤੇ ਰਸਮਾਂ ਬੰਧਨ ਬੈਣਾਂ ਦਾ ਭਰਾਵਾਂ ਨੂੰ ਮਨਾਇਆ ਜਾਂਦਾ ਹਨ ਹ ਅਤੇ ਭੈਣਾਂ ਅ ਆਪਣੇ ਭਾਈ ਭਾਈ ਬਰਾ ਨਾਲ ਆਪਣੇ ਹੱਥਾਂ ਨਾਲ ਰੱਖੜੀ ਬਣਾਉਂਦੀਆਂ ਹਨ ਅਤੇ ਉਹਨਾਂ ਨੂੰ ਵੱਧ ਦੀਆਂ ਹਨ
ਇੱਕਤ ਨਾ
ਪ੍ਰਮੁੱਖ ਤਿਉਹਾਰ ਮੰਨਿਆ ਜਾਂਦਾ ਮੰਨਿਆ ਜਾਂਦਾ ਹਨ ਰੱਖੜੀ ਇੱਕ ਅਧਿਆਤਮਿਕ ਸਾਹਿਤਿਆ ਨੂੰ ਪ੍ਰਗਟ ਕਰਦਾ ਹੈ ਇੱਕ ਮਹੱਤਵਪੂਰਨ ਰੱਖੜੀ ਇੱਕ ਮਹੱਤਵਪੂਰਨ ਤਿਉਹਾਰ ਹੈ ਰਾ ਬੰਧਨ ਵੀ ਆਖਿਆ ਜਾਂਦਾ ਹੈ ਇਸ ਸ਼ਬਦਾਂ ਨਾਲ ਮੇਲ ਬਣਾਇਆ ਜਾਂਦਾ ਹੈ ਕਿ ਬਹਿਣ ਭਾਈ ਦੀ ਰੱਖਿਆ ਕਰ ਹੈ
ਰੱਖੜੀ ਸਾਵਣ ਦੇ ਮਹੀਨੇ ਦੇ ਪੂਰਨਮਾਸ਼ੀ ਨੂੰ ਆਉਂਦੀ ਹੈ ਇਸ ਲਈ ਇਹਨੂੰ ਵੱਡੀ ਵਰਣਨੀ ਕਿਹਾ ਜਾਂਦਾ ਹੈ ਇਸਦਾ ਆਰੰਭ ਕਦੇ ਹੋਇਆ ਇਹ ਬਾ ਕੁਛ ਵੀ ਕਹਿਣ ਕਠਿਨ ਹੋ ਹੋਇਆ ਪੁਰਾਣ ਕਥਾ ਅਨੁਸਾਰ ਦੇਵਤਾ ਅਤੇ ਅਹ ਰਾਜ ਾਂ ਦੀ ਲੜਾਈ ਵਿੱਚ ਇੰਦਰ ਦੀ ਪਤਨੀ ਸੁਚੀ ਨੇ ਇੰਦਰ ਨੂੰ ਰੱਖ ਰੱਖਿਆ ਸੂ ਸੂਤਰ ਬਨਾਇਆ ਸੀ
ਹਮ
ਇਸ ਯੁੱਧ ਵਿੱਚ ਇੰਦਰ ਦੀ ਜਿੱਤ ਹੋਈ ਉੱਥੋਂ ਹੀ ਰੱਖ ੱਕੜੀ ਬਣਾਉਣ ਦਾ ਰਿਵਾਜ਼ ਚੱਲਿਆ
ਹਾਂ
ਚੱਲ ਗਿਆ ਚੱਲ ਪਿਆ ਸੀ, ਪਹਿਲਾਂ ਪਹਿਲਾਂ ਪਤਨੀ ਆਪਣੇ ਪਤੀ ਨੂੰ ਰੱਖੜੀ ਦੇ ਬੰਧਨ ਬੰ ਦਿਆ ਜਾ ਕਰਦੀ ਸੀ ਹੋੌਲੀ ਹੌਲੀ ਇਹ ਆਵਾਜ਼ ਪੈਣ ਪਰਾ ਤੱਕ ਸੀਮਿਤ ਹੋ ਗਿਆ, ਮੱਧਿਆ ਕਾਲ ਰੱਖੜੀ ਤੇ ਇਹਨਾਂ ਬੰਧਨਾਂ ਵਿੱਚ ਆਧਾਰ ਸ਼ਕਤੀ ਹੈ
ਹਮ
ਇਤਿਹਾਸ ਇਹ ਕੱਲ ਦਾ ਸਬੂਤ ਹੈ ਕਿ ਤਿਉਹਾਰ ਤਿਉਹਾਰ ਇਹ ਮਨਾਇਆ ਜਾਂਦਾ ਹੈ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹਾਂ
ਹਮ ਫ ਰੱਖੜੀ ਤ ਤਿਉਹਾਰ ਬਹੁਤ ਹੀ ਸ਼ੁਭਕਾਰ ਮੰਨਿਆ ਜਾਂਦਾ ਹੈ ਅਤੇ ਇਸ ਹਮ
ਰੱਖੜੀ ਦੇ ਦਿ ਦਿਨ ਹੀ ਔਰਤਾਂ ਸਵੇਰ ਸਵੇ ਨਵੇਂ ਕੱਪੜੇ ਪਾਉਂਦੀਆਂ ਹਨ ਤਰ੍ਹਾਂ ਤਰ੍ਹਾਂ ਦੀਆਂ ਮਿਠਾਈਆਂ ਅਤੇ ਰੱਖੜੀ ਲੈ ਕੇ ਭਰਾਵਾਂ ਕੋਲ ਆਉਂਦੀਆਂ ਹਨ
ਹਮ
ਉਹਨਾਂ ਨੂੰ ਰੱਖੜੀਆਂ ਬਣ ਬਣ ਕੇ ਮਿਠਾਈਆਂ ਆ ਆਦਿ ਹੀ ਦਿੰਦੀਆਂ ਹਨ ਅਤੇ ਉਹਨਾਂ ਲਈ ਲੰ ਵੀ ਉਮਰ ਲਈ
ਦੁਆਵਾਂ ਕਰਦੀਆਂ ਹਨਣ
ਭਰਾ ਵੀ ਆਪਣੀ ਸ਼ਕਤੀ ਦੇ ਅਨੁਸਾਰ ਪੈਣ ਦੀ ਇੱਜ਼ਤ ਕਰਦੇ ਹਨ
ਇਹ ਇਹ ਤਿਉਹਾਰ ਬਹੁਤ ਹੀ ਮਹੱਤਵਪੂਰਨ ਅਤੇ ਸ਼ੁਭਕਾਰੀ ਮੰਨਿਆ ਜਾਂਦਾ ਹੈ ਇਸ ਦਿਨ ਭੈਣ ਆਪਣੇ ਭਾਈਆਂ ਲਈ ਲੰਬੀ ਉਮਰ ਦੀ ਦੁਆਵਾਂ ਕਰਦੀਆਂ ਹਨ ਅਤੇ ਉਹਨਾਂ ਨੂੰ ਕਾਮਯਾਬ ਹੋਣ ਦੀ ਦੁਆਵਾਂ ਕਰਦੀਆਂ ਹਨ
ਲੋਕ ਇਸ ਤਿੰਨ ਹੋਣ ਅਤੇ ਬਾਅਦ ਬਦ, ਬਦਲ ਬਲ ਗ ਅਤੇ ਪੁਰਾਣੇ ਰਿਸ਼ੇ ਮੁਨਿਆਂ ਨੂੰ ਯਾਦ ਕਰਦੇ ਹਨ ਇਸ ਕਾਰਨ ਇਹ ਤਿਉਹਾਰ ਰਿਸ਼ੀ ਅਤੇ ਰਿਸ਼ੀ ਅਤੇ ਤ੍ਰਿਪੀ ਦੇ ਨਾਲ ਨਾਲ ਹੀ ਵੀ ਪ ਪਕਿਆ ਜਾਂਦਾ ਹੈ।
ਹਮ
ਦੇਸ ਦੇ ਨੌਜਵਾਨ, ਭਾਰਤੀ ਮਾਵਾਂ ਦੀ ਰੱਖਿਆ ਲਈ ਰ ਰੱਖਿਆ ਲਈ ਰੱਖਿਆ ਸੂਰਤ ਬਣਾਉਂਦੇ ਹਨ।
ਹਮ
ਭੈਣਾਂ ਅਤੇ ਭਰਾਵਾਂ ਦੀ ਗੁੱਟ ਤੇ ਰੱਖੜੀ ਬਣਾ ਕੇ, ਉਹਨਾਂ ਨੂੰ ਨੂੰ ਦੇਸ਼ ਆਜ਼ਾਦ ਕਰਵਾਉਣ ਲਈ ਭੇਜਿਆ। ਕੁਛ ਸਾਲਾ ਰੱਖੜੀ ਦਾ ਮਹੱਤਵ, ਕੁਛ ਘੱਟ ਗਿਆ। ਭੈਣ ਭਰਾ ਦੇ ਵਿਚਾਲੇ ਇਹੋ ਜਿਹਾ ਪਿਆਰ ਨਹੀਂ, ਜੋ ਕੁਝ ਸਮਾਂ ਪਹਿਲਾਂ ਸੀ। ਭੈਣਾ ਵੀ ਪੈਸੇ ਦੇ ਲਾਲੇ ਵਿੱਚ ਭਰਾਵਾਂ ਨੂੰ ਰੱਖੜੀ ਬਣਦੀ ਅਤੇ ਭਰਾ ਵੀ ਭੈਣਾਂ ਦੀ ਪਰਵਾਹ ਨਹੀਂ ਕਰਦੇ। ਵੱਧਦੇੇ ਹੋਏ ਫੈਸ਼ਨ ਅਜੇ ਪੰਛਮੀ ਸੱਭਅਤਾ ਅਹ ਸੱਭਿਤਾ ਅਤੇ ਵਿਸ਼ਵਾ ਨੇ ਅੱਜ ਰੱਖੜੀ ਦਾ ਦੀ ਚਮਕ ਨੂੰ ਘੱਟ ਕਰ ਦਿੱਤੀ ਹੈ। ਸਾਨੂੰ ਆਪਣੇ ਸੰਸਕ੍ਰਿਤੀ ਤੇ ਰੱਖਿਆ। ਇਹਨਾਂ ਤਿਉਹਾਰਾਂ ਨੂੰ ਤ ਨਾਲ ਮਨਾਉਣਾ ਚਾਹੀਦਾ ਹੈ। ਅਤੇ ਨਾ ਹੀ ਇਹਨਾਂ ਦਾ ਮਹੱਤਵਪੂਰਨ ਬਣਾਣਾ ਬਣਾ
ਠੀਕ ਹੈ ਜਸਪ੍ਰੀਤ, ਮੈਂ ਬਾਅਦ ਚ ਗੱਲ ਕਰਤੀ ਹਾਂ।